ਹਾਲ ਜੀ ਚਾਲ ਤੁਹਾਡੇ
ਤੁਸੀਂ ਕਿਵੇਂ ਓਂ?
ਬਹੁਤ ਵਧੀਆ ਜੀ। ਹੋਰ ਕੀ ਚੱਲ ਰਿਹਾ ਜੀ?
ਬਸ ਅੱਜ ਕੱਲ੍ਹ ਸ਼ੋਪਿੰਗਜ਼ ਚੱਲ ਰਹੀਆਂ ਨੇ।
ਛੁੱਟੀਆਂ ਹੋ ਗਈਆਂ ਬੱਚਿਆ
ਗਰਮੀਆਂ ਦੀ ਛੁੱਟੀਆਂ ਆ ਗਈਆਂ ਤੇ ਸ਼ੋਪਿੰਗ ਸ਼ੁਰੂ ਹੋ ਗਈ ਐ।
ਹਾਂਜੀ ਹਰ ਕੋਈ ਆਪਣੇ ਘਰੇ ਜਾਂਦਾ ਐ ਛੁੱਟੀਆਂ ਚ। ਤੇ ਥੋੜਾ ਠੀਕ ਹੋ ਜਾਂ ਓ ਹਾਂ ਬਿਲਕੁਲ। ਸਭ ਦੇ ਵਾਸਤੇ ਕੁਛ ਨਾ ਕੁੱਛ ਖਰੀਦਦੇ ਆਂ ਆਪਾਂ।
ਹਾਂ। ਬਟ ਅੱਜ ਦੇ ਟਾਈਮ ਤੇ ਵੇਖਿਆ ਜਾਵੇ ਤਾਂ ਬੜਾ ਕਨਫਿਊਜਿੰਗ ਹੋ ਗਿਆ, ਔਨਲਾਈਨ ਸ਼ੋਪਿੰਗ ਤੇ ਔਫਲਾਈਨ ਸ਼ੋਪਿੰਗ। ਅੱਜ ਦੇ ਟਾਇਮ ਚ ਔਨਲਾਈਨ ਸ਼ੋਪਿੰਗ ਤੇ ਔਫਲਾਈਨ ਸ਼ੋਪਿੰਗ ਦੋਨੋ ਬਹੁਤ ਪਾਪੂਲਰ ਨੇ। ਤੇ ਦੋਨੋ ਨੇ ਆਪਣੇ ਆਪ ਪਣੇ ਫਾਇਦੇ ਤੇ ਨੁਕਸਾਨ ਨੇ।
ਬਿਲਕੁਲ, ਬਿਲਕੁਲ। ਪਰ ਉਹ ਤਾਂ ਆਪਣੇ ਤੇ ਉੱਪਰ ਐ ਨਾ ਕਿ ਕਿਹੜੀ ਸਹੀ ਐ। ਓਨਲਾਈਨ ਸ਼ੋਪਿੰਗ ਸਹੀ ਐ ਕਿ ਔਫਲਾਈਨ ਸ਼ੋਪਿੰਗ ਐ। ਉਹ ਆਪਾਂ ਨੂੰ ਉਸ ਚੀਜ਼ ਦੇ ਬਾਰੇ ਪਤਾ ਹੋਣਾ ਚਾਹੀਦਾ, ਕਲੀਅਰ ਕਲੈਰਿਟੀ ਹੋਣੀ ਚਾਹੀਦੀ ਐ ਕਿ ਉਹ ਸਹੀ ਹੈ ਜਿੱਥੇ ਆਪਾਂ ਪੈਸੇ ਦੇ ਰਹੇ ਹਾਂ, ਉੱਥੇ ਆਪਾਂ ਨੂੰ ਹਾਏ ਕੇ ਅੱਜ ਤੁਸੀਂ ਓਨਲਾਈਨ ਕਰ ਰਹੇ ਹੋ ਤੁਸੀਂ ਉਹਨਾਂ ਦੇ ਵਿਊਜ਼ ਪੜ੍ਹੋ ਕਿ ਤੁਹਾਨੂੰ ਉਹਨਾਂ ਦੇ ਵਿਊ ਸਹੀ ਆ ਰਹੇ।
ਸਹੀ ਗੱਲ ਐ। ਮੈਂ ਤਾਂ ਹਮੇਸ਼ਾ ਜੇ ਓਨਲਾਈਨ ਕਰਦੀ ਆ ਨਾ ਤੇ ਰਿਵਿਊਸ ਪੜ ਕੇ ਕਰਦੀ ਆ। ਮੈਨੂੰ ਲੱਗਦਾ ਰਿਵਿਊਸ ਪੜ੍ਹ ਕੇ ਬਹੁਤ ਚੀਜ਼ ਸਬ ਪਤਾ ਲੱਗ ਜਾਂਦੀ ਐ ਕਿ ਇਹ ਚੀਜ਼ ਸਹੀ ਆਏਗੀ ਨਈ ਆਏਗੀ। ਕੀ ਇਹਦੇ ਬੈਨੀਫਿਟਸ ਨੇ ਕੀ ਇਹਦੇ ਲੌਸਸ ਨੇ। ਤੇ ਔਨਲਾਈਨ ਸ਼ੋਪਿੰਗ ਦਾ ਸਭ ਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਸੀਂ ਘਰ ਬੈਠੇ ਮੋਬਾਇਲ ਜਾਂ ਲੈਪਟੋਪ ਤੋਂ ਸ਼ੋਪਿੰਗ ਕਰ ਸਕ
ਕਰ ਸਕਦੇ ਆ, ਬਿਲਕੁਲ। ਈਜ਼ੀ ਵੇ ਮੀ ਐ, ਈਜ਼ੀ ਐ। ਤੁਾਨੂੰ ਪਤਾ ਐ ਸ਼ੋਪਿੰਗ ਦੋਨਾਂ ਪਾਸ ਤੇ ਦੋਨਾਂ ਦੇ ਹੀ ਫਾਇਦੇ ਹੁੰਦੇ ਆ ਆਪਾਂ ਨੂੰ, ਇਹ ਨੀ ਐ ਆਪਾਂ ਕੱਪੜਾ ਲੈਂਨੇ ਆਂ ਕੱਪੜਾ ਦੁਕਾਨ ਤੇ ਜਾ ਕੇ ਖੁੱਦ ਲੈਂਨੇ ਹਾਂ ਤਾਂ ਆਪਾਂ ਨੂੰ ਜ਼ਿਆਦਾ ਪਤਾ ਚੱਲਦਾ ਕਿਉਂਕਿ ਕੱਪੜੇ ਦੀ ਕੋਈ ਪਹਿਚਾਣ ਨਹੀਂ ਹੈ, ਕੱਪੜਾ ਆਪੇ। ਕਦੇ ਵੀ ਕਿਸੇ ਨੂੰ ਮਤਲਬ ਬਿਨਾ ਦੇਖੇ ਨਹੀਂ ਲੈਣਾ ਚਾਹੀਦਾ ਇਹ ਕੱਪੜਾ ਤਾਂ ਇਹੋ ਜਿਹੀ ਚੀਜ਼ ਹੈ, ਬਾਕੀ ਪ੍ਰੋਡਕਟ ਵਗੈਰਾ ਤਾਂ ਦੇਖੋ ਬਹੁਤ ਸਾਰੀ ਕੰਪਨੀਆਂ ਬਣੀਆਂ ਹੋਈਆਂ ਜਿਨਾਂ ਦੀ ਆਪਾਂ ਫੇਸ ਦੇ ਕੋਈ ਪ੍ਰੋਡਕਟ ਲੈਨੇ ਆ। ਠੀਕ ਐ ਜਿਹੜੇ ਜਿਹੜੇ ਕੱਪ ਕੜਿਆ ਉਹਨਾਂ ਨੂੰ ਦੁਕਾਨ ਤੇ ਜਾ ਕੇ ਹੱਥ ਲਗਾ ਕੇ ਦੇਖ ਕੇ, ਸੋਚ ਕੇ ਸਮਝ ਕੇ, ਤੇ ਆਪਾਂ ਇੱਕ ਲੈਣਾ ਉਥੋਂ ਦੋ ਹੋਰ
ਸਹੀ ਗੱਲ ਹੈ ਔਨਲਾਈਨ ਦਾ ਇਹ ਕਿ ਸਾਨੂੰ ਕੱਪੜ ਕੱਪੜੇ ਦਾ ਪਤਾ ਨੀ ਲੱਗਦਾ ਉਹ ਕੋਟਨ ਆ। ਉਹ ਚੁਭੂਗਾ ਜਾਂ ਸਹੀ ਰਹੂਗਾ ਉਹ ਪਤਾ ਨਹੀਂ ਲੱਗ ਪਾਦਾ ਔਨਲਾਈਨ ਸ਼ੋਪਿੰਗ ਤੋਂ, ਤੇ ਔਫਲਾਈਨ ਜਾਣ ਦਾ ਇਹੀ, ਫ਼ਾਇਦਾ ਜ਼ਿਆਦਾ ਹੁੰਦਾ ਕਿ ਆਪਾਂ ਕੱਪੜਾ ਟੱਚ ਕਰਕੇ ਜਾਂ ਪ੍ਰੋਡਕਟ ਨਾਲ ਟੈਸਟਰ ਲੈ ਕੇ ਆਪਾਂ ਵੇਖ ਸਕਦੇ ਆ ਕਿ ਉਹ ਪ੍ਰੋਡਕਟ ਸਾਡੇ ਤੇ ਸੂਟ ਕਰ ਰਹੇ ਆ। ਹੁਣ ਆਪਾਂ ਔਨਲਾਈਨ ਜੂਲਰੀ, ਪਸੰਦ ਕਰ ਲਈਏ ਸਾਨੂੰ ਨੀ ਪਤਾ ਉਹ ਜੂਲਰੀ ਸਾਨੂੰ ਸੂਟ ਕਰੇਗੀ ਨਹੀਂ ਕਰੇਗੀ।
ਹਾਂ ਉਹ ਕਹਿੰਦੇ ਨਾ ਆਪਾਂ ਲਗਾ ਕੇ ਲੈਨੇ ਆ ਜਦੋਂ ਆਪਣੇ ਉੱਪਰ ਤੇ ਉਦੋਂ ਜ਼ਿਆਦਾ ਪਤਾ ਚੱਲਦਾ ਹੈ ਕਿ ਹਾਂ ਵੀ ਇਸ ਡਰੈਸ ਨਾਲ ਇਹ ਚੀਜ਼ ਸੋਹਣੀ ਲੱਗਦੀ ਹੈ।
ਸਹੀ ਗੱਲ ਹੈ ਤੇ ਔਨਲਾਈਨ ਤੇ ਦੇਖੋ, ਜਿੰਨਾ ਡਿਸਕਾਊਂਟ ਆਨਾ ਔਫਰਸ ਹੁੰਦੇ ਆ ਉਹ ਵੀ ਕੋਈ ਬੈਨੀਫਿਟ ਔਫਲਾਈਨ ਦਾ ਹੈਗਾ। ਕੋਈ ਬੈਨੀਫਿਟ ਔਨਲਾਈਨ ਦਾ ਹੈਗਾ ਔਫ ਔਫਲਾਈਨ ਤੇ ਤਾਂ ਔਫਰਸ ਡਿਸਕਾਊਂਟ ਕੂਪਨਸ ਬੜੇ ਹੁੰਦੇ ਹੈ। ਪਰ ਕਈ ਵਾਰ ਪ੍ਰੋਡਕਟ ਫੋਟ ਫੋਟੋ ਵਗੈਰਾ ਨਹੀਂ ਹੁੰਦੀ ਸਾਈਜ਼ ਜਾਂ ਕੁਆਲਿਟੀ ਵਿੱਚ ਫਰਕ ਆ ਜਾਂਦਾ ਤੇ ਡਿਲੀਵਰੀ ਲਈ ਵੇਟ ਵੀ ਕਰਨੀ ਪੈਂਦੀ। ਦੂਜੇ ਪਾਸੇ ਔਫਲਾਈਨ ਸ਼ੋਪਿੰ ਵਿੱਚ ਅਸੀਂ ਮਾਰਕੀਟ ਜਾ ਕੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਵੇਖ ਸਕਦੇ ਹਾਂ ਹੱਥ ਲਾ ਕੇ ਕੁਆਲਿਟੀ ਚੈਕ, ਕਰ ਸਕਦੇ ਹਾਂ ਕਸਟਮਰ ਨੂੰ ਜ਼ਿਆਦਾ ਟਰਸਟ ਸੈਟਿਸਫੈਕਸ਼ਨ ਹੋ ਜਾਂਦਾ।
ਹਾਂਜੀ ਬਿਲਕੁਲ ਹਰ ਸ਼ੌਕ ਪੂਰਾ ਆਪਣਾ ਹੋ ਸਕਦਾ ਤਦ ਜਦ ਆਪਾਂ ਆਪ ਜਾ ਕੇ ਖੁੱਦ ਲੈਂਦੇ ਹਾਂ ਇੱਕ ਤਾਂ ਆਊਟਿੰਗ ਹੋ ਜਾਂਦੀ ਹੈ, ਇੱਕ ਆਪਣੀ ਫਰੈਂਡ ਸਰਕਲ ਨਾਲ ਘੁੰਮਣਾ ਹੋਜਾਂ ਜਿਵੇਂ ਮਰਜ਼ੀ ਕਹਿ ਲਓ ਖਾ ਪੀ ਆਪਣਾ ਖਾਣਾ ਪੀਣਾ ਹੋ ਜਾਂਦਾ ਹਰ ਤਰ੍ਹਾਂ ਦੀ ਇੰਜੋਏਮੈਂਟ ਹੋ ਜਾਂਦੀ ਹੈ, ਜਿਹਦੇ ਕਰਕੇ ਆਪਾਂ ਔਨਲਾਈਨ ਔਫਲਾਈਨ ਸ਼ੋਪਿੰਗ ਜ਼ਿਆਦਾ ਪਸੰਦ ਕਰਾਂਗੇ। ਕੁਛ ਕੁਛ ਚੀਜ਼ਾਂ ਲਈ ਕੁਝ ਚੀਜ਼ਾਂ ਦੀ। ਪਰ ਅੱਜ ਕੱਲ੍ਹ ਘਰ ਦੀਆਂ ਚੀਜ਼ਾਂ ਜੋ ਸਹੂਲਤਾਂ ਹੈ ਉਹ ਆਪਾਂ ਨੂੰ ਐਮਰਜੈਂਸੀ ਜ਼ਰੂਰਤ ਹੈ, ਤੇ ਉਹ ਆਪਾਂ ਔਨਲਾਈਨ ਮੰਗਵਾ ਸਕਦੇ ਹਾਂ ਮੰਗਵਾਨੇ ਹਾਂ ਬਹੁਤ ਸਾਰੀ ਦੁਨੀਆਂ ਮੈਨੂੰ ਲੱਗਦਾ ਮੰਗਵਾ ਰਹੀ ਹੈ। ਐਦਾ ਈ।
ਸਹੀ ਗੱਲ ਹੈ ਅੱਜ ਕੱਲ ਦੋਵਾਂ ਦੇ ਹੀ ਫਾਇਦੇ ਨੇ ਜੇ ਘਰ ਦੀ ਆਪਾਂ ਗਰੋਸਰੀ ਦੀ ਗੱਲ ਕਰੀਏ ਤੇ ਅੱਜ ਕੱਲ ਔਨਲਾਈਨ ਹੀ ਪੰਜਾਂ ਮਿੰਟਾਂ ਚ ਘਰ ਆ ਜਾਂਦ ਜੇ ਆਪਾਂ ਗੱਲ ਜਾਣ ਦੀ ਗੱਲ, ਕਰੀਏ ਤੇ ਬਈ ਬਹੁਤ ਔਖਾ ਲੱਗਦਾ ਅਸੀਂ ਜਾ ਨੀ ਪਾਦੇ ਬਾਹਰ ਗਰਮੀ ਬਹੁਤ ਆ। ਟਰੈਵਲ ਲਈ ਕੁਛ ਹੈਗਾ ਨਹੀਂ ਹੈਗਾ, ਬਟ ਔਨਲਾਈਨ ਤਾਂ ਬ ਘਰ ਤੋਂ ਡਰ ਕਰੋ ਤੇ ਤੁਹਾਡੇ ਘਰ ਆ ਜਾਏਗੀ। ਬਟ ਉਹਦਾ ਇੱਕ ਨੁਕਸਾਨ ਤਾਹ ਇਹ ਹੋ ਜਾਂਦਾ ਹੈ ਕਿ ਬਈ ਸਾਨੂੰ ਪਤਾ ਨਹੀਂ ਲੱਗ ਪਾਉਂਦਾ ਕਿ ਬਈ ਘਰ ਜ ਜਿਹੜਾ ਪ੍ਰੋਡਕਟ ਆ ਹੈਗਾ ਉਹ ਐਕਸਪਾਇਰੀ ਤਾਂ ਨਹੀਂ ਹੈਗਾ ਉਹਦਾ ਵੀ ਬਹੁਤ ਲੋਸ ਹੋ ਜਾਂਦਾ
ਵੀ ਲੋਸ ਹੁੰਦਾ ਪਰ ਨਹੀਂ ਅੱਜ ਕੱਲ੍ਹ ਕਈ ਕੰ ੜੀਆਂ ਨੇ ਆਪਾਂ ਨੂੰ ਇਹ ਦਿੱਤਾ ਹੈ ਕਿ ਤੁਸੀਂਨੂੰ ਬੈਕ ਜਾਂ ਤਾਂ ਬੈਕ ਮਨੀ ਤੁਹਾਨੂੰ ਮਿਲ ਜਾਏਗੀ ਤੇ ਜਾਂ ਮਤਲਬ ਤੁਹਾਨੂੰ ਪ੍ਰੋਡਕਟ ਦੁਬਾਰਾ ਦਿੱਤਾ ਜਾਏਗਾ ਤੁਸੀਂ ਅੱਗੋਂ ਦੱਸ ਦੋਗੇ ਏਦਾਂ ਮੈਨੂੰ ਕੋਈ ਕੋ ਮਿਲਕ ਦਾ ਪ੍ਰੋਡਕਟ ਕੋਈ ਪ੍ਰੋਡਕਟ ਵੀ ਲਿਆ ਆਪਾਂ ਏਦਾਂ ਖ਼ਰਾਬ ਹੋ ਗਿਆ ਆਪਣਾ ਜਿਿੰਦੇ ਕਰਕੇ ਤੁਸੀਂ ਉਹਨਾਂ ਨੂੰ ਫੋਟੋਜ਼ ਬਦਾਲੀ ਪੈਂਦੀਆਂ ਨੇ ਹੁਣ ਤਾਂ ਕੁਛ ਕਾਫ਼ੀ ਇੰਪਰੂਵਮੈਂਟ ਹੋ ਗਈ ਹੈ ਓਨਲਾਈਨ ਦੇ ਵਿੱਚ ਵੀ ਪਹਿਲਾਂ ਲੋਕ ਕੀ ਕਰਦੇ ਸੀ ਪਹਿਲੇ ਲੋਕੀ ਇੱਕ ਇੱਕ ਇੱਕ ਲੋਕ ਮਸ਼ਹੂਰ ਹੁੰਦਾ ਹੈ ਕੋਈ ਔਨਲਾਈਨ ਦੇ ਵਿੱਚ ਜੋ ਜਿਨਾਂ ਦੀ ਬਹੁਤ ਅੱਛੀ ਮਸ਼ਹੂਰੀ ਹੋ ਰਹੀ ਹੈ ਉਹਨਾਂ ਨੂੰ ਦੇਖ ਦੇਖ ਕੇ ਲੋਕੀ ਉਹਨਾਂ ਦੀ ਕਪੀ ਕਰਕੇ ਫਰੋਡ ਵੀ ਕਰ ਰਹੇ ਨੇ ਇਹੀ ਚੀਜ਼ਾਂ ਹੁੰਦੀਆਂ ਨੇ ਆਪਾਂ ਇੱਕ ਦੂਸਰੇ ਨੂੰ ਕਿਵੇਂ ਪਰਖ ਸਕਦੇ ਹ ਚੀਜ਼ ਜਦੋਂ ਵੀ ਆਪਾਂ ਸ਼ੋਪਿੰਗ ਕਰਦੇ ਹਾਂ ਫਲਾਈਨ ਸ਼ੋਪਿੰਗ ਕਰਦੇ ਹਾਂ ਕੁੁਦ ਚੀਜ਼ਾਂ ਖਰੀਦ ਕੇ ਲੈਂਦੇ ਹਾਂ ਜਦੋਂ ਉਦ ਖੁਦ ਪਤਾ ਚੱਲਦਾ ਖਰੀਦਣ ਦੀ ਆਪਾਂ ਨੂੰ ਖੁਦ ਦੀ ਆਜ਼ਾਦੀ ਹੁੰਦੀ ਹੈ ਨਾ ਉਹਦੇ ਕਿ ਆਪਾਂ ਆਪਣੀ ਮਰਜੀ ਨਾਲ ਲੈ ਰਹੇ ਹ ਜੋ ਵੀ ਲੈ ਰਹੇ ਏ।
ਸਹੀ ਗੱਲ ਹੈ ਸਾਨੂੰ ਪਤਾ ਹੁੰਦਾ ਨਾ ਅਸੀਂ ਕਿਹੜੀ ਚੀਜ਼ ਲੈ ਰਹੇ ਹਾਂ। ਕਿੱਦਾਂ ਲੈ ਰਹੇ ਆ। ਕਿੰਨੇ ਦੀ ਉਹ ਐਕਚੁਅਲ ਚ ਓਨਾ ਹੀ ਰੇਟ ਆ ਉਸ ਚੀਜ਼ ਦਾ ਉਹਓਦੀ ਵੈਲਊ ਓਨੀ ਹੈਗੀ ਹੈ ਜ ਜਿਦਾਂ ਦੀ ਉਹ ਚੀਜ਼ ਮਿਲ ਰਹੀ ਹੈ।
ਸਹੀ ਬਿਲਕੁਲ ਤਾਂ ਹੈ ਘਰ ਬੈਠੇ ਅੱਜ ਕੱਲ ਸਹੂਲਤਾਂ ਤਾਂ ਬਹੁਤ ਨੇ ਮੋਬਾਇਲ ਰਾਹੀਂ ਆਪਾਂ ਹਰ ਚ ਕੰਪਿਊਟਰ ਰਾਹੀਂ ਆਪਾਂ ਹਰ ਚੀਜ਼ ਖਰੀਦ ਸਕਦੇ ਬਿੱਲ ਵਗੈਰਾ ਵੀ ਭਰ ਸਕਦੇ ਹਾਂ ਆਪਾਂ ਤੁਹਾਨੂੰ ਪਤਾ ਹੀ ਹੈ ਈੀ ਚ ਕਿ ਤੁਸੀਂ ਬਿੱਲ ਲਾਇਆ ਤਾਂ ਤੁਸੀਂ ਉਸੇ ਟਾਈਮ ਭਰ। ਕੋਈ ਵੀ ਕਿਸੇ ਵੀ ਚੀਜ਼ ਦਾ ਬਿੱਲ ਸਕੂਲ ਦੀ ਫੀਸਾਂ ਦੇ ਬਿੱਲ ਹਰ ਚੀਜ਼ ਦਾ ਬਿੱਲ ਤੁਸੀਂ ਮੋਬਾਇਲ ਲਈ ਆਪਾਂ ਤੁਸੀਂ ਪਹੁੰਚਦੇ ਹੋ ਤਾਂ ਆਪਾਂ ਓਨਲਾਈਨ ਸ਼ੋਪਿੰਗ ਕਰਦੇ ਹਾਂ ਪਰ ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਕਿ ਜਦੋਂ ਵੀ ਆਪਾਂ ਕੋਈ ਚੀਜ਼ ਲੈ ਰਹੇ ਹਾਂ ਬੜੀ ਸੋਚ ਸਮਝਦੇ ਕਿਉਂਕਿ ਮੇਰੇ ਨਾਲ ਧੋਖਾਧੁਰੀ ਹੋ ਚੁੱਕੀ ਫੇਸ ਦੇ ਪ੍ਰੋਡਕਟ ਨਾਲ ਪਰ ਫੇਸ ਦੇ ਪ੍ਰੋਡਕਟ ਕਿਸੇ ਤੋਂ ਮੰਗਵਾਏ ਸੀ ਕਾਫ਼ੀ ਮਸ਼ਹੂਰ ਹੋ ਰਿਹਾ ਸੀ ਖੁਦ ਦੇ ਬਣਾਏ ਹੋਏ ਉਹ ਦੇ ਪ੍ਰੋਡਕਟ ਸੀ ਉਹ ਨੇ ਫਸਟ ਹੀ ਮੰਨਥ ਮੇਰੇ ਬਹੁਤ ਅੱਛੇ ਰਹੇ ਮੇਰੇ ਫੇਸ ਤੇ ਬਹੁਤ ਸ਼ਾਈਨਿੰਗ ਹਰ ਚੀਜ਼ ਦਾ ਰਿਜ਼ਲਟ ਮਿਲਣ ਲੱਗ ਗਿਆ ਮੈਨੂੰ। ਪਰ ਹੌਲੀ ਹੌਲੀ ਜਦੋਂ ਜਦੋਂ ਨਿਊ ਪ੍ਰੋਡਕਟ ਦੁਬਾਰਾ ਮੰਗਵਾਇਆ ਤੇ ਉਹ ਪ੍ਰੋਡਕਟ ਦੇ ਵਿੱਚ ਕੀ ਕਮੀ ਆਈ ਕਿ ਉਹਨਾਂ ਨੇ ਮੈਨੂੰ ਐਕਸਪਾਇਰੀ ਡੇਟ ਵਾਲਾ ਦਿੱਤਾ। ਜਿਹਦੇ ਕਰਕੇ ਮੇਰੇ ਮੇਰੇ। ਫੇਸ ਤੇ ਪੈਂਚੀਸ ਆ ਗੇ
ਆਹੀ ਡਰ ਲੱਗਦਾ ਨਾ ਉਨਲਾਈਨ ਸ਼ੋਪਿੰਗ ਦਾ ਅਸੀਂ ਕਹਿੰਨੇ ਤਾਂ ਕਿ ਬਈ ਉਨਲਾਈਨ ਸ਼ੋਪਿੰਗ ਅਸੀਂ ਇਨਫੁਲਐਸ ਹੋ ਜਾਂਨੇ ਆ ਜਿਹੜੇ ਉਹ ਦੀ ਏਡਵਰਟੀਸਮੈਂਟ ਕਰਦੇ ਆ ਉਹਨਾਂ ਨੂੰ ਵੇਖ-ਵੇਖ ਕੇ ਬਟ ਜੇ ਆਪਾਂ ਐਕਚੁਅਲ ਚ ਮੰਗਾ ਕੇ ਵੀ ਦੇਖੀਏ ਤੇ ਉਹ ਚੀਜ਼ ਸਾਨੂੰ ਕਦੇ-ਕਦੇ ਸਾਈਡ ਇਫੈਕਟ ਵੀ ਕਰ ਜਾਂਦੀ ਐ। ਇਹੀ ਫਾਇਦਾ ਹੋ ਜਾਂਦਾ ਓਫ ਦਾ ਲ ਸ਼ੋਪਿੰਗ ਕਰਨ ਦਾ ਅਸੀਂ ਜਾ ਕੇ ਓਨੂ ਚੈਕ ਕਰ ਸਕਦੇ ਆ ਆਪ ਤੇ ਸੂਟ ਕਰੇਗੀ ਯ ਨ ਕਰੇਗੀ ਓਦੇ ਟਸਟਰ ਅਵੇਬਲ ਹੁੰਦੇ ਨੇ
ਸਹੀ ਗੱਲ ਹੈ ਬਿਲਕੁਲ ਸਹੀ, ਬਿਲਕੁਲ। ਬਿਲਕੁਲ, ਜਦੋਂ ਵੀ ਆਪਾਂ ਕਹਿੰਦੇ ਹਾਂ ਕਿ ਡਿਲੀਵਰੀ ਵਾਲੇ ਆ ਕਈ ਵਾਰ ਡਿਲੀਵਰੀ ਵਾਲੇ ਕੀ ਕਰਦੇ ਨੇ ਆਪਾਂ ਆਨਲਾਈਨ ਆਪਾਂ ਕੋਈ ਚੀਜ਼ ਮੰਗਵਾਈ ਆ, ਡਿਲੀਵਰੀ ਡਿਲੀਵਰੀ ਵਾਲੇ ਜਿਵੇਂ ਘਰ ਦੀ ਖੁਸ਼ੀ ਦੀ ਮੰਗਵਾਈ ਐ। ਉਹ ਕੀ ਕਰਦੇ ਨੇ ਕਈ ਵਾਰੀ ਚੇਂਜ ਕਰ ਦਿੰਦੇ ਨੇ ਅੱਜ ਕੱਲ੍ਹ ਇਹ ਵੀ ਬਹੁਤ ਹੋ ਰਿਹਾ ਚੱਲ ਰਹੀ ਚੱਲ ਰਹੀ ਗ੍ਰਸਤੀ ਦੇ ਵਿੱਚ ਵੀ ਇਹ ਸਭ
ਸਾਈਜ਼ ਜਾਂ ਕੁਆਲਿਟੀ ਵੀ ਗਲਤ ਭੇਜ ਦਿੰਦੇ ਆ ਜਿਹੜਾ ਜਰੂਰੀ ਨੀ ਜਿਹੜਾ ਫੋਟੋ ਵਿਖਾ ਰਹੇ ਨੇ ਉਹੀ ਚੀਜ਼ ਨਿਕਲੇਗੀ। ਉਹਦੇ ਚ ਵੀ ਬੜਾ ਲੋਸ ਹੋ ਜਾਂਦਾ
ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ।
ਅੱਜਕੱਲ ਤਾਂ ਬਹੁਤ ਵਾਰੀ ਇਹ ਵੀ ਹੁੰਦਾ ਹੈ ਕਿ ਤੁਸੀਂ ਔਡਰ ਕੁਛ ਕੀਤਾ ਹੈ ਲੇਕਿਨ ਤੁਹਾਡੇ ਘਰ ਆਏਗਾ ਕੁਛ। ਤੇ ਉਸ ਤੋਂ ਬਾਅਦ ਉਹ ਵਾਪਸ ਵੀ ਨਹੀਂ ਲੈਂਦੇ ਔਨਲਾਈਨ ਦਾ ਇਹ ਵੀ ਬੜਾ ਨੁਕਸਾਨ ਐ। ਜਦੋਂ ਕੀ ਇਹ ਸਾਡਾ ਟਾਈਮ ਤਾਂ ਬਚਾਉਂਦਾ ਹੈ ਸਾਨੂੰ ਬਾਹਰ ਜਾਣ ਦਾ ਨਹੀਂ ਲੋੜ। ਪੈਂਦੀ ਬਟ ਦੂਜੇ ਪਾਸੇ ਵੇਖਿਆ ਜਾਵੇ ਤਾਂ ਬਹੁਤ ਨੁਕਸਾਨ ਵੀ ਹੈਗਾ।
ਹਾਂ ਇਹ ਤਾਂ ਹੈ ਕੋਈ ਵੀ ਆਪਾਂਤੇ ਕੋਈ ਵੀ ਕੰ ਚੀਜ਼ ਕਰੀਏ ਤਾਂ ਫ਼ਰਕ ਤਾਂ ਪੈਂਦਾ ਹੀ ਹੈ ਨੁਕਸਾਨ ਵੀ ਸਹਿਣਾ ਪੈਂਦਾ ਹੈ ਤੇ ਜੇ ਸਾਨੂੰ ਫਾਇਦਾ ਮਿਲਿਆ ਤਾਂ ਉਹ ਵੀ ਸਹਾਨੂੰ ਸਹਿਣਾ ਪੈਂਦਾ ਠੀਕ ਹੈ ਅੱਜ ਕੱਲ ਕੀ ਹੈ ਔਨਲਾਈਨ ਚ ਔਫਰ ਲਗਾਉਂਦੇ ਹੈ ਬਾਏ ਵਨ ਗੈਟ ਵਨ ਉਹ ਉਹਨਾਂ ਨੂੰ ਦੇਖ ਕੇ ਲੋਕ ਹੋਰ ਜ਼ਿਆਦਾ ਹੋ ਜਾਂਦੇ ਆ ਕਿ ਹਾਂ ਬਾਈ ਸਾਨੂੰ ਇਨੇ ਦਾ ਮਿਲਦੇ ਆ ਤਾਂ ਵਧੀਆ ਨਾ ਆਪਾਂ ਜਲਦੀ ਮੰਗਵਾਉਦੇ ਹਾਂ ਸਭ ਤੋਂ ਪਹਿਲਾਂ ਆਪਾਂ ਉਹੀ ਚੀਜ਼ ਯੂਜ ਕਰਦੇ ਹਾਂ ਕਿਉਂਕਿ ਘਰ ਦੇ ਪ੍ਰੋਡਕਟ ਜਿਹੜੇ ਘਰ ਦੇ ਰਾਸ਼ਨ ਹੈ ਉਹ ਬਹੁਤ ਸਸਤਾ ਮਿਲ ਜਾਂਦਾ ਆਪਾਂ ਨੂੰ ਔਨਲਾਈਨ ਕਾਫ਼ੀ ਡਿਸਕਾਊਂਟ ਤੇ ਮਿਲ ਜਾਂਦਾ ਹੈ ਪਰ ਜੇ ਆਪਾਂ ਸ਼ੋਪ ਤੇ ਜਾਈਏ ਥੋੜਾ ਜਿਹਾ ਕੋਸਟਲੀ ਪੈਂਦਾ ਆਪਾਂ ਨੂੰ।
ਬਟ ਜੇ ਆਪਾਂ ਫ ਲਾਨ ਵੀ ਜਾ ਕੇ ਕਿਸੇ ਨੂੰ ਕੋਈ ਕੋਈ ਦੁਕਾਨ ਨਾ ਇਏਦਾਂ ਦੀ ਹੁੰਦੀ ਹੈ ਨੇ ਜਿੱਥ ਆਪ ਅਸੀਂ ਜਾ ਕੇ ਵੀ ਸਾਡੇ ਹੋਵੇ ਜਾਂ ਅਸੀਂ ਜਾ ਕੇ ਬਾਰਗਨਿੰਗ ਕਰ ਸਕਦੇ ਹਾਂ ਉਹ ਵੀ ਸਾਡੇ ਲਈ
ਪਰ ਰਾਸ਼ਨ ਵਗੈਰਾ ਕੇ ਰਾਸ਼ਨ ਵਗੈਰਾ ਤਾਂ ਇੱਕ ਇਹੋ ਜਿਹੀ- ਚੀਜ਼ ਨਾ ਜਿਹੜੀ ਜਿੰਨਾ ਦਾ
ਬਟ ਜੇ ਅਸੀਂ ਗੱਲ ਕਰੀਏ ਨਾ ਇਹਦੇ ਚ ਕਦੇ ਕਦੇ ਓਨਲਾਈਨ ਚ ਬਹੁਤ ਫਾਇਦਾ ਹੋ ਜਾਂਦਾ ਰਾਸ਼ਨ ਚ ਵੀ ਰਾਸ਼ਨ ਦੀ ਆਈਟਮਸ ਕਿਸੇ ਕਿਸੇ ਸਾਈਟ ਜੇ ਆਪਾਂ ਓਨਲਾਈਨ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਘੱਟ ਪ੍ਰਾਈਸ ਚ ਮਿਲ ਜਾਂਦੀ ਨੇ ਜਾਂ ਬਲਕ ਚਲੋ ਤਾਂ ਉਦੋਂ ਵਿੱਚ ਤੁਹਾਨੂੰ ਬੈਨੀਫਿਟ ਹੋ ਜਾਂਦਾ ਕੁਛ ਕੁਛ ਚੀਜ਼ਾ ੲਦਿਆ ਐਦਾਂ ਦੀਆਂ ਹੁੰਦੀਆਂ ਨੇ ਕਿ ਅਸੀਂ ਬਲਕ ਚ ਲਈਏ ਤਾਂ ਉਹ ਸਾਡੇ ਲਈ ਬੈਨੀਫਿਸ਼ਅਲ ਹੁੰਦੀ ਹੈ। -
ਸਹੀ ਗੱਲ ਹੈ ਤੁਸੀਂ ਇਹਨਾਂ ਇਹਨਾਂ ਚੀਜ਼ਾਂ ਤੁਲਨਾ ਕਿਵੇਂ ਕਰੋਗੇ ਜਿਹਦੇ ਨਾਲ ਤੁਹਾਨੂੰ ਪੂਰੀ ਇਜੀ ਵੇ ਨਾਲ ਤੁਹਾਨੂੰ ਆਜ਼ਾਦੀ ਹੋਵੇ ਤੁਸੀਂ ਵੱਖ ਵੱਖ ਵੈਬਸਾਈਟ ਆਪਾਂ ਵੇਖਦੇ ਹਾਂ ਉਹਨਾਂ ਦੀ ਕੀਮਤਾਂ ਵੀਦੀਆਂ ਤੇ ਸਾਡੀ ਰੇਟਿੰਗ ਵੀ ਵੇਖਦੇ ਹਾਂ ਬੜੀ ਆਸਾਨੀ ਨਾਲ ਆਪਾਂ ਉਹਨਾਂ ਨੂੰ ਚੈੱਕ ਕਰ ਸਕਦੇ
ਤੇ ਇਹ ਤਾਂ ਰਵਿਊ ਤੋਂ ਹੀ ਪਤਾ ਲੱਗ ਪੈਂਦਾ ਹੈ ਕਿ ਜੇ ਜਦੋ ਅਸੀਂ ਰਵਿਊ ਚੈਕ ਕਰਦੇ ਆ ਜਿ ਵਦਿਆ ਰਿਵਿਊ ਹੁੰਦੇ ਆ ਤੇ ਅਸੀਂ ਓਦੇ ਲਈ ਜ਼ਿਆਦਾ ਬਈ ਸੋਚਦੇ ਆ ਕਿ ਏਥੋਂ ਆਪਾਂ ਨੂੰ ਬਏ ਕਰਨਾ ਚਾਹੀਦਾ ਕਿਉਕਿ ਕੁਛ ਮੈਂ ਮੰਨਦੀ ਆ ਕੁਛ ਫੇਕ ਰਿਵਿਊ ਹੁੰਦੇ ਆ ਗ਼ਲਤ ਪਾ ਦਿੰਦੇ ਆ ਲੇਕਿਨ ਕੁਛ ਉਹਦੇ ਚ ਵੀ ਵਧੀਆ ਰਿਵਿਊ ਵੀ ਹੁੰਦ ਆ ਜਿਹੜੇ ਸਾਨੂੰ ਹੈਲਪ ਕਰ ਦਿੰਦੇ ਆ ਪਰਚੇਸ ਕਰਨ ਲਈ
ਬਿਲਕੁਲ ਬਿਲਕੁਲ ਫਿਰ ਆਪਾਂ ਕਹਿੰਦੇ ਹਾਂ ਕਿ ਹਾਂ ਨਹੀਂ ਆਪਾਂ ਖਰੀਦ ਲਈਏ ਕਿਉਂਕਿ ਅਗਰ ਹੋਰਾਂ ਨੇ ਵੀ ਖਰੀਦਿਆ ਅਗਰ ਕਈਆਂ ਨੇ ਕੋਈ ਗਲਤ ਰਿਵਿਊ ਦੇਤਾ ਹੈ ਇਹ ਮਤਲਬ ਇਹ ਥੋੜਾ ਕਿ ਆਪਾਂ ਸ਼ੋਪਿੰਗ ਨਹੀਂ ਕਰ ਸਕਦੇ ਪਰ ਆਪਾਂ ਨੂੰ ਚੀਜ਼ ਪਸੰਦ ਆਦੀ ਹੈ ਆਪਾਂ ਨੂੰ ਚੀਜ਼ ਲੈਣੀ ਹੈ ਆਪਣਾ ਦਿਲ ਕਿਉਂਕਿ ਆਪਾਂ ਨੂੰ ਉਹ ਉ ਲਾਈਨ ਨਹੀਂ ਮਿਲ ਰਿਹਾ ਔਨਲਾਈਨ ਹੀ ਮਿਲ ਰਹੀ ਹੈ।
ਸਹੀ ਗੱਲ ਹੈ ਦੋਵਾਂ ਦੇ ਦੇਖਿਆ ਜਾਵੇ ਤਾਂ ਦੋਵਾਂ ਦੇ ਆਪ ਆਪਣੇ ਆਪਣੇ ਫ਼ਾਇਦੇ ਨੇ ਦੋਵੇਂ ਆਪਣੀ ਜਗ੍ਹਾ ਵਧੀ ਵਆ ਨੇ ਜਿਹੜਾ ਜਿਹਨੂੰ ਵਧੀਆ ਲੱਗੇ ਉਹਨੂੰ ਉਹੀ ਤਰੀਕਾ ਅਪਣਾ ਕੇ ਸ਼ੋਪਿੰਗ ਦੀ
ਬਿਲਕੁਲ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਹੈ ਅੱਜ ਕੱਲ ਰਿਫੰਡ ਦੁਕਾਨਦਾਰ ਵੀ ਨੀ ਵਾਪ ਵਾਪਸ ਕਰਦੇ ਇਹ ਗੱਲ ਗ ਹਾਂ ਇਹ ਨਹੀਂ ਕਿ ਖਾਲੀ ਓਨਲਾਈਨ ਵਾਲੇ ਹੀ ਏਦਾਂ ਕਰਦੇ ਨੇ ਨਹੀਂ ਦੁਕਾਨਦਾਰ ਵਾਲੇ ਵੀ ਬਹੁਤ ਢੀਠ ਨੇ ਉਹ ਵੀ ਏਦਾਂ ਹੀ ਕਰਦੇ ਨੇ ਆਪਣੇ ਨਾਲ ਉਹ ਵਾਪਸ ਕਰਨ ਦੀ ਮ ਨਾਮ ਲੈਂਦੇ ਨੇ ਹੁਣ ਫਿਰ ਵੀ ਔਨਲਾਈਨ ਚ ਫਿਰ ਵੀ ਤੁਹਾਨੂੰ ਦਿਨ ਤੁਹਾਡੀ ਦੁਸਰੀ ਚਾ ਹਾਂਜੀ ਫੰਡ ਵਾਪ ਪਸਾਇਆ ਜਾਂਦਾ ਡਿਲੀਵਰੀ ਚਾਰਜ ਨਹੀਂ ਲੱਗਦਾ ਤੇ ਅੱਜ ਕੱਲ੍ਹ ਬਹੁਤ ਸਹੂਲਤਾਂ ਹੋ ਰਹੀਆਂ ਨੇ
ਤੁਹਾਡੇ ਨਾਲ ਗੱਲ ਕਰਕੇ
ਬਹੁਤ ਵਧੀਆ ਜੀ ਮੈਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ